ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸਤਿ ਸ੍ਰੀ ਅਕਾਲ ਜੀ, ਇੱਕ ਕੋਲ ਫੇਰ ਖਾਲੀ ਚੱਲੇ ਗਏ ਆ।
ਅੱਛਾ, ਚਲੋ ਕੋਈ ਗੱਲ ਨਹੀਂ। ਹਾਂਜੀ, ਹਾਂਜੀ ਤੁਸੀਂ ਦੱਸੋ ਠੀਕ ਹੋ।
ਮੈ ਵਧੀਆ, ਵਧੀਆ ਹੋਰ
ਬਸ ਵਧੀਆ- ਕੀ ਕਰਦੇ ਤੁਸੀਂ
ਬਸ ਮੈਂ ਪੁੱਛਨ ਵਾਸਤੇ ਫੋਨ ਕੀਤਾ ਸੀ, ਮੈਂ ਤੁਹਾਡੇ ਘਰ ਚ ਪੇੜ ਪੌਦੇ ਲੱਗੇ ਹੋਏ ਇਨੇ ਵਧੀਆ, ਵਧੀਆ ਤੁਸੀਂ ਮਤਲਬ ਮਾਲੀ ਕੋਲ ਲਵਾਏ ਦੇ ਨੇ, ਕਿ ਆਪਣੇ ਆਪ ਤੁਸੀਂ ਲਾ ਲੈਂਦੇ ਹੋ।
ਬਸ ਅਸੀਂ ਕੇੇਅਰ ਕਰਦੇ ਹਾਂ ਵਿਚਾਰੇ, ਰੱਬ ਭਰੋਸੇ ਚੱਲਦੇ ਪਏ ਨੇ ਅਸੀਂ ਵੀ ਇੰਨੀ ਕੇੇਅਰ ਨਹੀ ਕਰ ਪਾਉਂਦੇ ਹੁਣ ਮੈਂ ਉੱਪਰ ਗਈ ਸੀ। ਮੈਂ ਸਾਰੇ ਦੇਖਦੀ ਪਈ ਸੀ ਪਾਣੀ ਪੂਣੀ ਦੇ ਕੇ ਆਈ ਆਂ, ਕੜੀ ਪੱਤਾ ਲੈ ਕੇ ਆਈ ਆਂ। ਤੇ ਬਸ ਮਾਲੀ ਰੱਖਿਆ ਅਸੀਂ ਨਾ ਪਿੱਛੇ ਰੱਖਿਆ ਦਾ ਸੀ ਮਾਲੀ। ਮਹੀਨੇ ਬਾਅਦ ਆ ਜਾਂਦਾ ਸੀ ਕੇਅਰ ਕਰਕੇ ਚਲੀ ਜਾਂਦਾ ਸੀ, ਦੇਖਦੇ ਪੈਸੇ ਲੈ ਜਾਂਦੇ ਸੀ ਮਹੀਨੇ ਦੇ।
ਅੱਛਾ।
ਹਾਂਜੀ ਆਉਂਦਾ ਸੀ, ਫਿਰ ਧੀਰੇ ਧੀਰੇ ਨਾ ਉਹਨਾਂ ਨਾ ਪੈਸੇ ਨਾ ਮਤਲਬ ਲਾਲਚੀ ਹੋ ਗਿਆ ਸੀ, ਉਹ ਇੱਕ ਤਰੀਕੇ ਦੇ ਖਾਦ ਲੈਣੀ ਹੈ। ਉਹੋ ਡਾਲਨੀ ਹੈ ਯ ਕਰਨਾ, ਵੋ ਕਰਨਾ ਫਿਰ ਸਾਨੂੰ ਲਾਲਚੀ ਲੱਗਣ ਲੱਗ ਗਿਆ ਫੇਰ ਅਸੀਂ ਨਾ ਛੋੜਦਾ। ਅਸੀਂ ਕਿਹਾ ਨਹੀਂ ਫਿਰ ਅਸੀਂ ਆਪੇ ਕਰ ਲਾਂਗੇ, ਹੁਣ ਮੇਰੇ ਚਾਚਾ ਸਹੁਰਾ ਜੀ ਹੈਗੇ ਨੇ ਉਹੀ ਪਾਣੀ ਪੂਣੀ ਦਿੰਦੇ ਨੇ, ਥੋੜੀ ਨਜ਼ਰ ਮਾਰਦੇ ਨੇ
ਅੱਛਾ, ਅੱਛਾ ਨਹੀਂ ਤੁਹਾਡੀ ਜੋ ਤੁਸੀਂ ਗੱਲ ਕੀਤੀ ਨਾ -ਉਹ ਸੇਮ ਸਾਡੇ ਵਕਨ ਹੀ ਹੈ। ਉਹ ਕੀ ਨਾ ਬੰਦਾ ਉਹ ਘਰ ਬਾਹਰ ਵੇਖ ਲੈਂਦੇ ਨੇ।
ਸਹੀ ਹੈ, ਸਹੀ ਹੈ ਸਹੀ ਹੈ।
ਹਾਂ ਉਹ ਘਰ ਬਾਹਾਰ ਵੇਖ ਕੇ ਨਾ ਫੇ ਲਾ ਲੈਂਦੇ ਬੰਦੇ ਦੂਜੇ ਨੇ ਦੇਣਗੇ, ਜਿੰਨੇ ਪੈਸੇ ਮੰਗਾਂਗੇ ਉਹਨੇ ਦੇਣਗੇ ਸਾਡੇ ਨਾਲ ਵੀ ਐੰਜ ਹੋਇਆ ਦਾ ਵਾ
ਅੱਛਾ ਲੈ ਜਾਂਦੇ ਪੈਸੇ ਫੇਿਰ
ਲੈ ਜਾਂਦੇ ਨੇ ਮੰਗ ਕੇ ਉਹ ਇੱਕ ਸਿਰ ਤੇ ਖਲੋ ਜਾਂਦੇ ਨੇ
ਸਹੀ ਹੈ ਫ ਤੁਹਾਡੇ ਘਰ ਦੇ ਬੰਦੇ ਬੋਲਦੇ ਨੀ, ਗੁੱਸਾ ਨੀ ਕਰਦੇ ਕੁਛ
ਬੋਲਦੇ ਨੇ ਚੁਪ ਕਰ ਜਾਂਦੇ ਨੇ ਕਹਿੰਦੇ ਕੀ ਹਣ ਛੋਟੇ ਬੰਦੇ ਨਾਲ ਗੱਲ ਕਰਿਓ ਕਹਿੰਦੇ ਨੇ ਅਸੀਂ ਉਹਨਾਂ ਨੂੰ ਤੋ ਵੱਡੇ ਹਾਂ, ਕੀ ਕਹਿਣਗੇ
ਸਹੀ ਹ।
ਅਸੀਂ ਗ਼ਰੀਬ ਹੋ ਕੇ ਮਤਲਬ ਤੁਹਾਨੂੰ ਦੇ ਨੀ ਸਕਦੇ ਇਹਂ ਗੱਲਾਂ ਦਾ ਫ਼ਰਕ ਪੈ ਜਾਂਦਾ ਨਾ
ਕਈ ਜਿਹੜੇ ਕਈ ਲੋਕ ਤਾਂ ਇਨੇ ਗੰਦੇ ਕਈ ਲੋਕ ਤਾਂ ਗਰੀਬਾਂ ਦਾ ਇਹਨਾ ਮਾਰਦੇ ਨੇ, ਇਹਨਾਂ ਕੀ ਦੱਸੀਏ ਕਈ ਲੋਕ ਬੜੇ ਬੁਰੇ ਹੁੰਦੇ ਨੇ
ਲੈ ਤੁਸੀਂ ਗੱਲ ਕਰਦੇ ਆਪਣੇ ਘਰ ਵੇਖ, ਤੁਸੀਂ ਗੱਲ ਕਰ ਆਪਣੇ ਘਰ ਵ ਲੈ ਜ ਸਾਡੇ ਸਾਡੇ ਪੇਕੇ ਜਿਹੜੇ ਡੈਡੀ ਚਾਚੇ ਨੇ-ਉਹ ਘੱਟ ਬੋਲਦੇ ਨੇ ਬੰਦਿਆਂ ਨਾਲ
ਚੱਲ ਛੱਡੋ ਪਰਾ- ਮੈਂ ਉ ਕਿਸੇ ਦੀ ਗੱਲ ਕਰ ਰਹੀ ਸੀ।
ਹਮ।
ਉਹ ਕੱਟ ਲੱਗੇ ਕਿ ਨਾ ਮੈਂ ਉਹਦੇ ਕਾਰਨ ਸਫ਼ਾਈ ਵੱਲ ਲੱਗੀ, ਭਾਂਡੇ ਲੱਗੀ। ਕੁਝ ਕੋ ਇੰਨੇ ਦਿਨ ਕੰਮ ਕਰਵਾਇਆ ਪਾਂਡੇਏ ਪਾਂਡੇ ਜਦੋਂ ਪੈਸੇ ਲੈਣ ਦੀ ਵਾਰੀ ਆਈ ਕਹਿੰਦੇ ਨੇ ਤੁਹਾਨੂੰ ਕਿਹਾ ਕਦੋਂ ਸੀ ਆਉਣ ਵਾਸਤੇ
ਅੱਛਾ, ਨਹੀਂ ਇਹ ਤੇ ਫੇਰ ਗ਼ਲਤ ਐ।
ਕਿਤਨਾ ਗ਼ਲਤ, ਕਿਤਨਾ ਗਲਤ ਉਹ ਗ਼ਰੀਬ ਉਹਨਾਂ ਨੂੰ ਨਾ ਪਤਾ ਕੀ ਹੋਇਆ, ਇਹਨਾਂ ਨਾ ਵਾਰ ਨਾਲ ਚੜਿਆ ਮੁੰਡੇ ਨੂੰ ਨਾ ਬੜਾ ਸਾਰਾ। ਤੇ ਵਾਰ ਨਾ ਆਂਟੀ ਕੋ ਨਾ ਕਮ ਸੇ ਕਮ ਦਸ ਹਜ਼ਾਰ ਰੁਪਏ ਕੱਠਾ ਹੋ ਗਿਆ ਸੀ। ਠੀਕ ਐ ਨਾ, ਤੇ ਹੁਣ ਉਹਨੂੰ ਚੁਭਦਾ ਪਿਆ ਸੀ ਕਿ ਮੈਨੂੰ ਦਸ ਹਜ਼ਾਰ ਰੁਪਏ ਤਾਂ ਮਿਲ ਗਿਆ ਵੈ। ਠੀਕ ਐ ਨਾ ਕਿ ਅਸੀਂ ਹੋਰ ਕਿਉਂ ਦਈਏ ਇਹਨਾਂ ਇਹਨੂੰ, ਤਿੰਨ ਚਾਰ ਹਜ਼ਾਰ ਰੁਪਏ ਨਿਕਲਦਾ ਸੀ। ਆਵਾਜ਼ ਆਰੀ ਐ। ਆਵਾਜ਼ ਆਰੀ ਐ।